ਹੈਲੋ, ਹਾਂਜੀ ਕੀ ਹੋ ਗਿਆ ਸੀ?
ਨੰਬਰ ਹੀ ਕੱਟ ਗਿਆ ਸੀ ਮੇਰੇ ਕੋਲੋਂ ਤੁਹਾਡਾ ਨੰਬਰਡ੍ਵ ਬਿਜੀ ਸ਼ੋ ਕਰ ਰਿਹਾ ਸੀ ਬਸ ਦਸ ਮਿੰਟ ਦੇ ਦੋ ਪ੍ਰਬ। ਫੇਰ ਤਹਾਨੂੰ ਦੇ ਦਾਂਗੀ ਮੈ।
ਅੱਛਾ!
ਪਰ ਉਹ ਨੂੰ ਬੇਚਾਨੀ ਹੋਗੀ। ਕਿ ਇਹਦਾ ਫੋਨ ਵੀ ਲੈ ਲਿਆ, ਇਹਦਾ ਗੇਮ ਖੇਲਣ ਦਾ
ਹਾਂ-ਹਾਂ-ਹਾਂ-ਹਾਂ ਆਈਫੋਨ ਚ ਯੂਜ ਨਹੀਂ ਹੁੰਦਾ ਨਾ ਇਹ।
ਹਾਂ, ਆਈਫੋਨ ਚ ਨਹੀਂ ਹੁੰਦਾ।
ਹਾਂ।
ਜਿੱਦਾਂ ਘਰੇ ਗਿਆ ਹੋਇਆ ਸੀ ਤਾਂ ਮੰਮੀ ਦੇ ਫੋਨ ਚ ਸੀ ਤਾਂ ਉਹਦੇ ਚ ਮੰਮੀ ਨਾਨੀ ਦੇ ਫੋਨ ਚ ਖੇਲਦਾ ਸੀ ਫਿਰ ਉਹਦੇ ਚ ਕੰਨੂੰ ਗੱਲਾਂ ਕਰਦੀ ਸੀ। ਤਾਂ ਉਹਦਾ ਵੀ ਏਦਾਂ ਹੀ ਮੂੰਹ ਬਣਾ ਕੇ ਘੁੰਮ ਰਿਹਾ ਸੀ।
ਹਾਂ।
ਤੇ ਹੋਲੋ, ਹੁਣੀ- ਹੁਨੀ ਤਾਂ ਨਹੀਂ ਹੁਨੀ ਪਹਿਲੀ ਟਾਸਕ ਆਈ ਆ ਮੇਰੇ ਕੋਲ।
ਮੇਰੇ ਕੋਲ ਵੀ ਪਹਿਲੀਓ ਈ ਐ।
ਪਹਿਲੀ ਮਤਲਬ ਹੁਣ ਦ ਅ ਜਿੱਦਾਂ ਤੁਹਾਡੇ ਕੋਲ ਹੈ ਮਤਲਬ ਮੈਂ ਕੋਲ ਕਰ ਕਰਾਂਗੀ ਤੋਂ ਮੇਰੀ ਦੂਜੀ ਟਾਸਕ ਹੋਏਗੀ ਹੁਣੇ ਪਹਿਲੀ ਟਾਸਕ ਕੰਪਲੀਟ ਹੋਈ ਆ।
ਹਾਂ-ਹਾਂ।
ਅੱਛਾ! ਮੱਤਲਬ ਮੇਰੇ ਚਾਰ ਟਾਸਕਾਂ ਹੋਰ ਪਈਆਂ ਨੇ।
ਹਜੇ ਪਈਆਂ ਨੇ।
ਤੇਰੇ ਫੋਨ'ਚ ਸ਼ੋ ਹੋ ਗਈ, ਪੇਮੈਂਟ?
ਨਈਂ, ਹਜੇ ਨਹੀਂ। ਪਹਿਲਾਂ ਇਹ ਟਾਸਕ ਕੰਪਲੀਟ ਕਰੂੰਗੀ ਪੰਜ ਕਾਲਾਂ ਦਾ, ਫੇਰ ਹੋਊਗੀ।
ਹਾਂ, ਕ
ਉਹਦੋ ਬਾਅਦ ਵੀ, ਦੀ ਉਹ ਤੋਂ ਬਾਅਦ ਵੀ ਕਹਿੰਦੀ, ਕਹਿੰਦੇ ਕਿ ਬਈ, ਦੋ ਰੁਪਏ ਆਣਗੇ, ਫੇਰ ਆਊਗੇ ਦੋ ਦੋ ਹੋਰ ਪੈਸ
ਪਹਿਲੇ ਤੇ ਹਾਂ, ਦੋ-ਰੁਪਏ ਉਹਦੇ'ਚ ਮੈਸੇਜ ਆ ਰਹੇ ਸੀ, ਪਹਿਲੇ ਦੋ ਰੁਪਏ ਆਏਂਗੇ ਫੇ
ਹੂੰ, ਹੂੰ
ਹੂੰ
ਕੰਨੂ ਦਾ ਕੀ?
ਕੰਨੂਨ ਤਾਂ ਆ ਗਏ ਸੀ ਪੇਮੈਂਟ, ਉਹਨੇ ਤੀਨ-ਸੋ ਰੁਪਇਆ ਕੀਤੇ ਸੀ। ਉਹਦੀ ਨਨਾਣ ਐ, ਉਹਦੇ ਤੋਂ ਪ-ਪੰਜਾਹ ਹਜ਼ਾਰ ਰੁਪਇਆ ਕਰ ਲਿਆ ਰਿਫੰਅ ਉਹ
ਅੱਛ
ਹਾਂ, ਉਹਨਾਂ ਨੇ ਹੀ ਤਾਂ ਦੱਸਿਆ, ਇਹਨਾਂ ਨੂੰ ਸਭ ਨੂੰ ਉਹ ਫੋਰਨ ਰਹਿੰਦੀ ਐ ਤੇ ਫੋਰਨ ਦੀ ਐਪ ਆ ਏ, ਤੋ ਪੈਰੀ ਦੀ, ਸਿਸਟਰ ਇਨ ਲੌ ਆ।
ਹੂੰ, ਹੂੰ, ਹੂੰ
ਤਾਂ ਉਹਨੇ ਦੱਸਿਆ ਇਹਨਾਂ ਨੂੰ, ਸਭ ਨੂੰ ਉਹਨਾਂ ਨੇ ਸਾਰੇ ਘਰਦਿਆਂ ਨੂੰ ਕਿਹਤਾ ਬਈ ਤੁਸੀਂ ਵੀ ਕਰਲੋ, ਤਾ ਜਾ ਕੰਨੂੰ ਦੀ ਜਠਾਣੀ ਆ, ਉਹਨੇ ਵੀ ਦ ਤਿੰਨ ਇੱਕ ਹਜ਼ਾਰ ਰਪਈਆ ਕਰਲਿਆ।
ਅੱਛਾ!
ਅਕਾੰਊਂਟ'ਚੋਂ ਹਾਂ, ਜਿਹਨੇ ਪੰਜਾਹ-ਹਜ਼ਾਰ ਕੀਤਾ, ਓ ਤਾ ਕਹਿਰੀ, ''ਮੈਂ ਸਾਰਾ ਕੰਮ ਛੱਡਕੇ ਆਈ ਘਰ ਦੀਆਂ ਹੁਣ
ਫੇਰ ਤਾ ਵਧੀਆ।
ਹਾਂ! ਕਰੇ ਬੈਠੇ ਦਸ-ਦਸ ਮਿੰਟ ਕੌਲ ਕਰਨੀ, ਨਾਲੇ ਆਪਣਾ ਘਰ ਵੀ ਵੇਖਲੋ, ਹੋਰ ਵੀ ਕੁਛ ਨੀ।
ਹੋਰ, ਏ ਤੋ ਵਧੀਆ, ਹੋਰ ਕੀ ਹੋ ਸਕਦਾ।
ਹਾਂ, ਡੇਲੀ ਨਾਲੇ ਗੱਲਾਂ ਈ ਕਰਨੀਆਂ ਨੇ। ਹਾਂ, ਓਹਦਾਂ ਵੀ ਤਾ ਫੋਨ ਤੇ ਨਾ, ਅ ਗੱਲਾਂ ਕਰਦੇ ਆ, ਇਹਦੇ ਚੇਤਾ ਕਰ, ਹਾਂ, ਇਸ ਬਹਾਨੇ ਤਾਂ ਹੋ ਵੀ ਜਾਂਦੀਆਂ ਨੇ। ਨਹੀ ਤਾਂ ਬੰਦਾ ਸੋਚਦਾ ਬਿਜੀ ਐ, ਬਿਜੀ ਐ ਹਾਂ, ਓਈ ਕੰਨੁ ਕਹਿ ਰਹੀ ਸੀ। ਨਾਲੇ ਗੱਲਾਂ, ਨਾਲੇ ਪੈਸੇ ਵੀ ਆ ਜਾਣਗੇ। ਹੂੰ, ਪੈਸੇ ਵੀ ਆਓਣ ਸਹੀ ਗੱਲ ਆ। ਹਾਂ, ਮੇਂ, ਇਹਦਾਂ ਤਾਂ ਨਈ ਆ ਕਿ, ਬਈ ਇੱਕ ਟਾਈਮ'ਚ, ਇੱਕ ਹੀ ਬੰਦੇ ਨੂੰ ਫੋਨ ਕਰ ਸਕਦੈ। ਥੋੜ੍ਹੀ ਦੇਰ ਬਾਅਦ ਕਰੋ ਹੋਰ।
ਪਤਾ ਨੀ ਯਾਰ, ਇਹ ਇਹ ਚੀਜ਼ ਦਾ।
ਹੂੰ। ਚੱਲ, ਕਲ ਦਿਨੇ ਕਰਾਂਗੀ ਮੈਂ ਗੱਲ, ਜਦ ਆਪਣੇ ਫੋਨ ਤਾਂ ਮੈਮ ਲਾਵਾਂਗੀ ਨਾ ਹੁਨ ਤਾਂ ਕਰ ਹੀ ਰਹੇ ਆਂ, ਫਿਰ ਦਿਨੇ ਮੈਂ ਕਰਾਂਗੀ, ਤਾਂ ਮੇਰੇ ਵੀ ਟਾਸਕ ਹੋ ਜਾਣਗੇ।
ਹਾਂ, ਫਿਰ ਹੋ ਜਾਣਗੇ ਟਾਸਕ।
ਹੂੰ, ਸਾਡਾ ਸੇਮ ਹੀ ਫੋਨ ਆ, ਕਿ ਚੇਂਜ ਆ?
ਨਹੀਂ-ਨਹੀਂ, ਮੇਰੇ ਫੋਨ ਐਂਡਰੋਇਡ ਐ, ਨਾ ਮੇਰੇ
ਅੱਛਾ, ਤਾਂ ਤਹਾਡੇ ਤੋਂ, ਹਾਂ। ਫਿਰ ਤਾਂ ਠੀਕ ਹੋ ਰਈ ਹੋਣਗੀ।
ਇੱਥੇ ਤਾਂ ਚੱਲਦਾ ਯਾ, ਹਾਂ।
ਕੋਲ ਕਰੋ ਤੋ ਉਹ ਫੋਨ'ਚ ਹੀ, ਸ਼ੋਅ ਹੋਊਗੀ।
ਫੋਨ'ਚ ਈ ਸ਼ੋ ਹੋ ਰਹੀ ਹੈ, ਹਾਂ।
ਹਾਂ ਫੇਰ ਤਾਂ ਠੀਕ।
ਹਾਂ
ਹੂੰ ਹੋਰ ਵਿਰਾਜ ਕੀ ਕਰ ਰਿਹਾ ਸੀ?
ਦੁੱਧੁੂ ਪੀ ਰਿਹਾ ਸੀ।
ਅੱਛਾ। ਅੱਛਾ, ਵੀਨੀਤ ਵੀ ਕਹਿ ਰਾ ਹੋਗਾ ਪਾਗਲ ਹੋ ਗੀਆ ਨੇ।
ਨਈ ਇਹਨਾਂ ਨੂੰ ਪਤਾ, ਇਹ ਇਹਨਾਂ ਦਾ ਵੀ ਬਹੁਤ ਦਮਾਗ ਖ਼ਰਾਬ ਕੀਤਾ ਅੱਜ ਦਿਨੇ। ਮੈਂ ਕਰਲੋ ਯਾਰ ਇੰਸਟੋਲ ਕਰਲੋ ਇੰਸਟੋਲ।
ਹਾਂ, ਪੈਰੇ ਹੂੰ ਹਾਂ।
ਫੇਰ, ਕਨੇ, ਹਾਂ।
ਕੰਨੂੰ ਦੀ, ਦਰਾਨੀ ਐ ਕੰਨੂੰ ਤਾਂ ਉਹਦੇ ਨਾਲ ਗੱਲਾਂ ਕਰ ਕਰਕੇ ਟਾਸਕ ਕੰਪਲੀਟ ਕੀਤੇ ਨੇ।
ਅੱਛਾ-ਅੱਛਾ।
ਮਤਲਬ ਕਈ ਵਾਰੀ ਉਹ ਕਰਦੀ ਏ ਫੇਰ ਇੱਕ ਵਾਰੀ ਉਹ ਕਰਦੀ ਏ ਕੋਲ ਮਤਲਬ ਸੁਣਨ ਆਲੇ ਨੂੰ ਅੱਸੀ ਰੁਪਏ ਮਿਲਦੇ ਤਾਂ ਉਹ ਦੱਸੋ। ਕਰਨ ਆਲੇ ਨੂੰ ਸੌ ਰੁਪਇਆ।
ਅੱਛਾ-ਅੱਛਾ।
ਹੂੰ ਮਤਲਬ ਏ ਨੀ ਹੈ ਕਿ ਅਸੀਂ ਸੁਣ ਰਹੇ ਆ ਤਾਂ ਉਹ ਵੀ ਆ ਬਸ ਟਵੰਟੀ ਰੁਪਏ ਦਾ ਲੈ ਉਹ ਆ।
ਹਾਂ ਲੋਸ ਏ।
ਹਾਂ।
ਹੂੰ
ਮੈਂ ਕਨੂੰ ਕੋਲ ਪੁੱਛ ਰਹੀ ਸੀ ਕਿ ਆਂਦੇ ਵੀ ਨੇ ਕਿ ਇੱਦਾਂ ਹੀ ਨੇ ਕਨੂੰ ਕਹਿਦੀ ਨਹੀਂ ਆਉਂਦੇ ਨੇ। ਉਹਨੇ ਉਹਦਾ ਕਰਕੇ ਜਮੈਟੋ ਤੋਂ ਕੁਝ ਮੰਗਇਆ ਸੀ। ਹੂੰ ਹਾਂ ਮੈਂ ਕਿਹਾ ਸਹੀ ਹੈ ਮੈਂ ਕਿਹਾ ਠੀਕ। ਠੀਕ ਹੈ ਇੱਕ ਦਿਨ ਦੇ ਤਿੰਨ ਚਾਰ ਗੱਲਾਂ ਕਰੋ ਤਾਂ ਕੁਝ ਖਾ ਲਓ। ਮਤਲਬ ਸਟਾਰਟਿੰਗ ਦੀਆਂ ਥੋੜੀ ਜਿਹੀ ਹੈ ਇੱਕ ਦੋ ਦਿਨ ਲਾ ਕੇ ਆਸੇ ਪਾਸੇ ਕਲੋ।
ਯੂਜ ਕਰ ਸਕਦੇ ਆ।
ਹਾਂ ਜਿੱਥੇ ਚਾਹੀਦੇ ਉੱਥੇ ਵੀ ਯੂਜ ਕਰ ਸਕਦੇ ਹੋ ਜ਼ਰੂਰੀ ਥੋੜ੍ਹੀ ਖਾਣ ਵਾਸਤੇ ਹੀ ਕਰ‌ਨੇ। ਮਤਲਬ ਡੇਲੀ ਦੀ ਜਿੱਦਾਂ ਇਹ ਟਾਸਕ ਕੰਪਲੀਟ ਹੋ ਜਾਣਗੇ ਨਾ ਫੇਰ ਤਾਂ ਇਹ ਐ ਕਿ ਜਿੱਦਾਂ ਅਸੀਂ ਤਿੰਨ ਕੋਲਾਂ ਕੀਤੀਆਂ ਇੱਕ ਦਿਨ ਚ, ਤਾਂ ਇੱਕ ਦਿਨ ਚ ਸਾਨੂੰ ਅ ਤਿੰਨ ਸੌ ਰੁਪਇਆ ਮਿਲ ਜੂਗਾ। ਜੇ ਅਸੀਂ ਸੁਨੀਆ ਨੇ ਉਹ ਕੋਲਾਂ ਜਿੱਦਾਂ ਤੁਸੀਂ ਸੁਣੀਆਂ ਨੇ ਕੋਲਾਂ ਤਾਂ ਤੁਹਾਨੂੰ ਅੱਸੀ ਰੁਪਇਆ ਮਿਲੇਗਾ।
ਹੂੰ-ਹੂੰ
ਹਾਂ
ਅੱਛਾ।
ਸਹੀ ਏ। ਤਿੰਨ-ਤਿੰਨ ਵਾਰੀ ਇੱਕ ਈ ਬੰਦੇ ਨੂੰ ਕਰਲੋ ਗੱਲਾਂ। ਤੇ ਏ ਵਾਰੀ-ਵਾਰੀ ਫਿਰ ਜਿੱਦਾਂ ਸੁਣ ਲਓ ਕਰ ਲੋ ਸੁਣ ਲਓ ਪਹਿਲਾਂ ਦਸ-ਦਸ ਮਿੰਟ ਲਾ ਕੇ ਟੋਟਲੀ ਅੱਧਾ ਘੰਟਾ।
ਹਾਂ ਅੱਧਾ ਘੰਟ
ਬਸ ਅੱਧਾ ਘੰਟਾ ਪੂਰੇ ਦਿਨ ਚ ਤਾਂ ਦੇ ਈ ਸਕਦੇ ਆ।
ਦੇ ਈ ਸਕਦੇ ਆ ਸਈ ਗੱਲ ਆ।
ਜਿੱਦਾ ਮੋਰਨਿੰਗ ਚ ਦੇ ਲੋ ਚਾਹੇ ਜਦੋਂ ਵੀ ਫਰੀ ਹੋਣ ਉਥੋਂ ਉਹਦੋਂ ਟੈਮ ਕਰਲੋ। ਹੂੰ ਕਨੂੰ ਕਹਿ ਰਹੀ ਸੀ ਬਾਚ ਚ ਨਾ ਏ ਜਦ ਟ ਜਿਹਦਾ ਪੈਰੇ ਦੱਸ ਰਿਹਾ ਸੀ ਕੋਲਾਂ ਕੰਪਲੀਟ ਹੋ ਜਾਣਗੀਆਂ ਨਾ ਫਿਰ ਇਹਦੇ ਚ ਟਾਸਕ ਆਂਦੇ ਨੇ ਕਿ ਉਹ ਪੰਜਾਬੀ ਚ ਜਿਸ ਅ ਜਿੱਦਾਂ ਕੁਝ ਕੁਅਸ਼ਨ ਪੇਪਰ ਆਉਂਦੇ ਨਾ ਹੈਲੋ।
ਹਾਂ।
ਜਿੱਦਾਂ ਕੋਸ਼ਨ ਪੇਪਰ ਹੁੰਦੇ ਨੇ ਤੇ ਉਹ ਕਹਿ ਰਹੀ ਸੀ ਬਈ ਉਹ ਸਾਨੂੰ ਕੁਝ ਲਿਖ ਕੇ ਭੇਜਨਗੇ ਪੰਜਾਬੀ ਚ। ਤੇ ਸਾਨੂੰ ਉਹਦੇ ਚ ਸੋਲਵ ਕਰਕੇ ਦੱਸਨਾ ਪਏਗਾ ਕਿ ਹੁਨ ਇਹ ਕੀ ਏ ਇਹ ਹੁਣ ਇਹ ਕੀ ਏ ਮਤਲਬ ਐਗਜੈਕਟ ਗੱਲਾਂ ਨੂੰ ਪੰਜਾਬੀ ਚ ਕਨਵਰਟ ਕਰਕੇ ਟ੍ਰਾਂਸਲੇਟ ਕਰਕੇ ਦੱਸਣਾ ਪਏਗਾ।
ਯਾਰ ਉਹ ਤਾਂ ਉਹ ਤਾਂ ਸੌਖਾ ਹੀ ਏ ਯਾਰ ਇਹ ਆਈ ਇਹ ਏ ਆਈ ਨਾਲ ਹੋਜੋਗਾ।
ਜਿੱਦਾਂ ਰੋਹਿਤ ਨੂੰ ਬੋਲਨੀ ਆਂਦੀ ਹੈ ਪੰਜਾਬੀ। ਪੜ੍ਹਣੀ ਨੀ ਆਉਂਦੀ ਫੇਸਬੁੱਕ ਚ ਤੇ ਇੰਸਟਾਗ੍ਰਾਮ ਤੇ ਕਿਤੇ ਵੀ ਕਿਤੇ ਵੀ ਕੁਝ ਵੀ ਐਡ ਆਏਗੀ ਨਾ ਪੰਜਾਬੀ ਚ ਲਿਖ ਲਿਖੀ ਹੋਊਗੀ ਤੇ ਕਹਿੰਗੇ ਆ ਪੜ੍ਹ ਕੇ ਦੱਸੀ ਕੀ ਲਿਖਿਆ ਹੋਇਆ ਜਿੱਦਾਂ ਮੈਂ ਉਝੱ ਤੁਸੀਂ ਉਂਝ ਤਾਂ ਤੁਸੀਂ ਬੋਲਦੇ ਕਿ ਅਸੀਂ ਕਪੂਰਥੱਲੇ ਤੋਂ ਬਿਲੋਂਗ ਕਰਦੇ ਹਾਂ ਅਸੀਂ ਸਾਰੇ ਪੰਜਾਬੀ ਆ। ਵੇਖੋ ਤੁਹਾਨੂੰ ਪੜ੍ਹਨੀ ਨੀ ਆਉਂਦੀ ਮੈਂ ਕਿਹਾ ਪੜ੍ਹਨੀ ਤਾ ਤੁਹਾਨੂੰ ਬ ਦਾਂ ਹੋਣੀ ਚਾਹੀਦੀ ਆ ਹਾਂ ਬਸ ਵਸੂ ਨਹੀ ਸੁਣਨੀ ਆਉਂਦੀ ਆ ਹਾਂ ਪੜ੍ਹਨੀ ਨੀ ਆਉਦੀ। ਇਹਨਾਂ ਨੂੰ ਮੌਕਾ ਇਹ ਠੀਕ ਆ।
ਯਾਰ ਇਹ ਵੀ ਇਹ ਵੀ ਇਹ ਵੀ ਹੁੰਦਾ ਹੋਣਾ ਕੁਛ।
ਚੱਸ ਹੁਨ ਜੇ
ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।